ਸਤਿ ਸ੍ਰੀ।
ਹੋਰ ਦੱਸੋ ਕਿਵੇਂ ਓ?
ਬਸ ਵਧੀਆ ਠੀਕ -ਠਾਕ, ਤੁਸੀਂ ਸੁਣਾਓ? ਕੀ ਕਰੀ ਜਾਂਦੇ ਹੋ।
ਅਸੀਂ ਵਧੀਆ ਕੁਛ ਨੀ ਬਸ ਬੈਠੇ ਸੀਗੇ ਸਬਜ਼ੀ ਬਣਾਉਣ ਲੱਗੀ ਸੀਗੀ ਮੈਂ
ਅੱਛਾ, ਕੀ ਬਣਾਣ ਲੱਗੇ?
ਮੈਂ, ਮੈਂ ਅੱਜ ਕੜੀ ਬਣਾਉਣ ਲੱਗੀ ਸੀ ਪਰ ਮੈਂ ਸੋਚਦੀ ਪਈ ਸੀਗੀ, ਕਿਵੇਂ ਬਣਾਵਾਂ? ਮੈਂ ਫਿਰ ਮੈਂ ਸੋਚਿਆ ਮੈਂ ਚੱਲ ਤੈਨੂੰ ਕਾਲ ਲਾ ਲੈਣੀ ਆ। ਮੈਂ ਪੁੱਛ ਲੈਣੀ ਕਿਵੇਂ ਬਣਾਈ ਦੀ ਆ?
ਅੱਛਾ ਕੜੀ ਰੈਸਿਪੀ ਚਾਹੀਦੀ ਆ। ਓਕੇ।
ਮੈਂ ਬਸ ਇਹੀ ਪੁੱਛਣਾ ਵੀ ਵੈਸੇ ਨੇ ਮੈਂ ਕਰ ਲੈਦੀ ਮੈਨੂੰ ਹੁਣ ਦਹੀਂ ਦੇ ਵੇਸਣ ਕਿੰਨੀ-ਕਿੰਨੀ। ਮਾਤਰਾ ਵਿੱਚ ਪਾਉਣਾ। ਉਹ ਨੀ ਮੈਨੂੰ ਪਤਾ ਸੀ। ਮੈਂ ਕਿਹਾ ਚੱਲ ਪੁੱਛਦੀ ਆ।
ਤੇ ਹਮ, ਅਗਰ ਇੱਕ ਕੋਲੀ ਦਹੀ ਆ। ਉਹਦੇ ਵਿੱਚ ਮਤਲਬ ਕਿ ਅੱਧੀ ਕ ਕੋਲੀ ਪਾ ਲਓ ਬੇਸਣ ਬਹੁਤ ਆ।
ਠੀਕ ਆ। ਕਈ ਵਾਰ
ਹਾਂਜੀ।
ਨਹੀਂ- ਨਹੀਂ ਦੱਸੋ ਵੀ? ਮੈਂ ਸੁਣਦੀ ਪਈ, ਮੈਂ ਨਾਲ ਲਿਖਦੀ ਵੀ ਪਈ ਆ।
ਓਕੇ। ਦਹੀਂ ਤੇ ਬੇਸਣ ਦਾ ਇੱਕ ਵਧੀਆ ਤਰ੍ਹਾਂ ਦਾ ਬੈਟਰ ਤਿਆਰ ਕਰ ਲਓ ਪਤਲਾ।
ਠੀਕ ਆ।
ਬਿਲਕੁਲ ਇਹ ਪਤਲਾ ਬਿਲਕੁਲ ਬੈਟਰ ਦੋਨੋ ਮਿਕਸ ਹੋ ਜਾਣ ਦਹੀਂ ਵਿੱਚ। ਉਹ ਰਹਿ ਨਾ ਜਾਵੇ ਦਹੀਂ ਦੇ ਜਿਹੜੇ ਹੁੰਦੇ ਆ। ਫੋਟ ਜੇ ਨਾ ਰਹਿ ਜਾਣ। ਉਹ ਤਰ੍ਹਾਂ ਮੈਲਟ ਹੋ ਜਾਣਾ ਵਾ। ਤੇ ਫਿਰ ਉਹਨਾਂ ਦੇ ਮਤਲਬ ਕਿ ਬਾਕੀ ਮਸਾਲਾ ਇਹਦਾ ਤਿਆਰ ਕਰਨ ਲਈ। ਪਿਆਜ, ਬਰੀਕ ਕੱਟ ਲਿਉ। ਹਰੀ ਮਿਰਚ, ਹਰੀ ਮਿਰਚ, ਟਮਾਟਰ। ਇਹ ਸਭ ਕੱਟ ਕੇ, ਖੜੇ ਮਸਾਲੇ ਵੀ ਪਾਇਓ। ਜਿਵੇਂ ਕਿ, ਕੜੀ ਪੱਤਾ। ਕਾਲੀ ਮਿਰਚ, ਅਮ ਜੀਰਾ। ਇਹ ਦਸਾ ਪਾ ਕੇ ਫਿਰ ਉਹਨੂੰ ਤੜਕ ਕੇ ਉਸ ਤੋਂ ਬਾਅਦ ਵਿੱਚ ਇਹਦੇ ਗੰਡੇ ਬਰੀਕ ਕੱਟੇ ਹੋਏ ਪਿਆਜ, ਫਿਰ ਲਸਣ‌ ਹ ਮਿਰਚ, ਟਮਾਟਰ ਸਭ ਕੁੱਛ ਪਾ ਕੇ। ਫਿਰ ਵਿੱਚ ਸਵਾਦ ਅਨੁਸਾਰ ਹੀ ਆਪਣੇ ਮਸਾਲੇ ਪਾ ਲਿਉ। ਲਾਲ ਮਿਰਚ, ਹਲਦੀ, ਨਮਕ। ਭੁੰਨਿਆ ਹੋਇਆ ਜੀਰਾ ਪਾਊਡਰ। ਕਾਲੀ ਮਿਰਚ ਪਾ ਅਗਰ ਪਾਉਣਾ ਚਾਹੋ ਤਾਂਸੀ ਵੀ ਪਾ ਸਕਦੇ ਹੋ। ਪਰ ਜ਼ਿਆਦਾ ਨਹੀਂ। ਤੇਜ ਬਹੁਤ ਲੱਗੂਗਾ।
ਠੀਕ ਆ। ਅਹ ਜਿਹੜੇ ਗੰਡੇ ਆ।
ਹਾਂਜੀ।
ਆਹ ਜਿਹੜੇ ਗੰਡੇ ਆ ਇਹਨਾਂ ਨੂੰ ਕਿੰਨੇ ਕ ਟਾਈਮ ਤੱਕ ਭੁੰਨਣਾ?
ਗੰਡੇ ਜਿਹੜੇ ਮਤਲਬ ਕਿ ਹਲਕੇ ਬਰਾਉਨ ਤੱਕ ਭੁੰਨਿਓ। ਮਤਲਬ ਕਿ ਵਧੀਆ ਤਰ੍ਹਾਂ ਭੱਜੇ ਹੋਣ ਕੱਚੇ ਨਾ ਹੋਣ।
ਹਾਂ ਠੀਕ ਆ। ਤੇ ਜਿਹੜਾ ਆਪਾਂ ਉਹ ਤਿਆਰ ਕਰਨਾ ਵਾ ਦਹੀਂ ਤੇ ਬੇਸਣ ਦਾ ਮਿਕਸ। ਉਹਦੇ ਵਿੱਚ ਕੁਝ ਹੋਰ ਚੀਜ਼ ਤੇ ਪੋਣੋਗੀ।
ਨਹੀਂ, ਬੱਸ ਉਹ ਦੋਨੋ ਚੀਜ਼ਾਂ ਨੂੰ ਚੰਗੀ ਤਰ੍ਹਾਂ ਬੈਟਰ ਤਿਆਰ ਕਰਨਾ ਉਹਨਾਂ ਦਾ‌। ਪਤਲਾ ਪੈਟਰ ਤਿਆਰ ਕਰਨਾ ਵਾ। ਫਿਰ ਜਦੋਂ ਤੜਕਾ ਜ ਤੜਕਾ ਤਿਆਰ ਹੋ ਗਿਆ ਵਧੀਆ ਤਰੀਕੇ ਨਾਲ। ਫਿਰ ਉਹਦੇ ਵਿੱਚ ਉਹ ਪਾਉਣਾ ਵਾ ਬੈਟਰ ਬਣਿਆ ਹੋਇਆ।
ਠੀਕ।
ਹਾਂ, ਫਿਰ ਜਦੋਂ ਬੈਟਰ ਬਣੇ 'ਚ' ਪਾ ਬੈਟਰ ਨੂੰ ਤੜਕੇ ਦੇ ਵਿੱਚ ਪਾ ਤਾਂ। ਫਿਰ ਉਹਨੂੰ ਚੰਗੀ ਤਰ੍ਹਾਂ ਚਲਾਏ ਜਾਣਾ ਰੁਕਣਾ ਨਹੀਂ ਗਾ।
ਠੀਕ ਆ 'ਚ'
ਹਾਂਜੀ।
ਹਾਂ ਨਹੀਂ ਬੋਲੋ ਮੈਂ ਸੁਣਦੀ ਪਈ ਆ ਉਹਨੂੰ ਮੈਂ ਲਿਖਦੀ ਪਈ ਨਾ
ਓਕੇ, ਉਹਨੂੰ ਉਦੋਂ ਤੱਕ ਚਲਾਉਣਾ ਜਦ ਤੱਕ ਮਤਲਬ ਕਿ ਉਹਨੂੰ ਉਬਾਲ ਨਾ ਇੱਕ ਵਾਰ ਆਜੇ ਹੌਲੀ-ਹੌਲੀ, ਹੌਲੀ-ਹੌਲੀ ਸ ਬਿਲਕੁਲ ਸਲੋਅ ਗੈਸ ਤੇ ਉਹਨੂੰ ਚਲਾਉਣਾ ਵਾ ਨਹੀਂ ਤੇ ਫਿਰ ਉਹ ਵਧੀਆ ਤਰੀਕੇ ਨਾਲ ਤਿਆਰ ਨਹੀਂ ਹੋਣੀ ਕੜੀ
ਹਾਂ ਠੀਕ ਆ ਉਹ ਕਈ ਵਾਰ ਜਦੋਂ ਮੈਂ ਕੜੀ ਤੇ ਬਣਾਉਣੀ ਆ ਨਾ ਤਾਂ ਉਹ ਬਾਹਰ ਆਈ ਜਾਂਦੀ ਆ ਵਾਰੀ-ਵਾਰੀ
ਨਹੀਂ ਬਾਹਰ ਨੀ ਆਉਗੀ ਅਗਰ ਆਪਾਂ ਸਲੋਅ ਗੈਸ ਤੇ ਬਣਾ ਵਾਂਗੇ ਫਿਰ ਉਹ ਬਾਹਰ ਨੀ ਆਊਗੀ, ਉਹਨੂੰ ਚਲਾਉਂਦੇ ਹੀ ਰਹਿਣਾ ਵਾ ਸਲੋ ਸ ਸੁਾਉਂਦੇ ਰਹਿਣਾ ਰੁਕਣਾ ਨੀ ਗਾ, ਫਿਰ ਉਹ ਜ਼ਿਆਦਾ ਵਧੀਆ ਤਿਆਰ ਹੋਉਗੀ। ਉਹਦਾ ਟੇਸਟ ਵਧੀਆ ਆਊਗਾ।
ਹਾਂ, ਠੀਕ ਆ।
ਜਦੋ, ਫਿਰ ਹਾਂਜੀ।
ਨਹੀਂ-ਨਹੀਂ, ਬੋਲੋ ਮੈਂ ਸਾਉਣੀ ਪਈ।
ਜਦੋਂ ਕੜੀ ਤਿਆਰ ਹੋਜੂਗੀ, ਉਹਨੂੰ ਲਾ ਕੇ ਰੱਖ ਦੇਣਾ ਆਪਾਂ ਗੈਸ ਤੋਂ ਫੇਰ ਆਪਾਂ ਉਹਦੇ ਵਿੱਚ ਪਕੌੜੇ ਪਾਉਣੇ ਆ, ਪਕੌੜਿਆਂ ਦੇ ਲਈ ਆਪਣਾ ਗੰਦੇ ਆਲੂ ਸਭ ਕੁਛ ਕੇ ਬਰੀਕ ਲੈਣੇ ਇਹੇ
ਠੀਕ ਆ।
ਬਰੀਕ ਕੱਟ ਕੇ ਉਹਦੇ ਵਿੱਚ ਮਤਲਬ ਕੀ ਮਸਾਲੇ ਪਾ ਕੇ ਫੇਰ ਪਕੌੜਿਆਂ ਆਲਾ ਬੈਟਰ ਤਿਆਰ ਕਰਨਾ ਵਾ।
ਓਕੇ।
ਪਕੌੜਿਆਂ ਦਾ ਬੈਟਰ ਤਿਆਰ ਕਰਨ ਤੋਂ ਬਾਅਦ ਫੇਰ ਉਹਨਾਂ ਨੂੰ ਆਪਾਂ ਗੈਸ ਤੇ ਤੇਲ ਚਲਾ ਕੇ ਫਿਰ ਆਪਾਂ ਉਹਨਾਂ ਚ ਜਦੋਂ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ, ਮਤਲਬ ਪੂਰਾ ਵਧੀਆ ਤਰੀਕੇ ਨਾਲ ਗਰਮ ਹੋ ਗਿਆ, ਜਿਹਦੇ ਵਿੱਚ ਕਿ ਪਕੌੜੇ ਵਧੀਆ ਤਰੀਕੇ ਨਾਲ ਬਣ ਜਾਣ ਫਿਰ ਛੋਟੇ - ਛੋਟੇ ਪਕੌੜੇ ਪਾਉਣੇ ਆ ਉਹਦੇ 'ਚ। ਉਹਨਾਂ ਨੂੰ ਜਦੋਂ ਪੂਰੀ ਤ- ਰਾਂ ਬਰਾਊਨ ਹੋ ਜਾਣਗੇ ਪਕੌੜੇ, ਫੇਰ ਉਹਨਾਂ ਨੂੰ ਕੱਢਣੇ ਆ। ਫੇਰ ਉਹ ਵਿੱਚ ਕੜੀ ਦੇ ਵਿੱਚ ਭਉਣੇ ਆ।
ਠੀਕ ਆ।
ਫੇਰ ਚਾਵਲ ਉਬਾਲੇ ਹੋਏ ਚਾਵਲ ਉਹਨਾਂ ਨੂੰ ਕਹੇ ਓ ਫੇਰ ਜ਼ਿਆਦਾ ਵਧੀਆ ਲੱਗੂਗੀ।
ਹਾਂ ਜਿਹੜੇ ਪ ਪਕੌੜੇ ਪਾਉਣੇ ਜਰੂਰੀ ਹੁੰਦੇ ਆ?
ਪਕੌੜੇ ਆਪਣੀ ਮਰਜੀ ਆ ਵੈਸੇ ਤਾਂ ਟੇਸਟ ਜ਼ਿਆਦਾ ਵਧੀਆ ਹੁੰਦਾ ਕੜੀ ਤੇ ਕੜੀ ਪਕੌੜਾ ਵਧੀਆ ਲੱਗਦਾ ਨਾ। ਸੁਣ ਚ ਤੇ ਖਾਣ ਚ ਵੀ ਵਧੀਆ ਲੱਗਦਾ ਵਾ ਕੜੀ ਪਕੌੜਾ।
ਠੀਕ ਆ, ਕਈ ਵਾਰ ਹੁੰਦਾ ਨਾ ਕਈ ਵਿਚ ਬੂੰਦੀ ਪਾ ਲੈਂਦੇ ਆ।
ਬੂੰਦੀ ਵੀ ਪਾ ਲੈਂਦੇ ਆ, ਪਰ ਉਹ ਖ਼ਾਸ ਗੱਲ ਨਹੀਂ ਬਣਦੀ। ਪਰ ਕੜੀ ਪਕੌੜਾ ਉਹ ਤਾਂ ਫਿਰ ਟੇਸਟ ਅਲੱਗ ਹੁੰਦਾ ਕੜੀ ਪਕੌੜਾ।
ਠੀਕ ਆ ਮੈਂ ਸੋਚਦੀ ਨਾਲ, ਨਾਲ ਮੈਂ ਨਾ ਤੜਕੇ ਵਾਲੇ ਚੌਲ ਬਣਾਲਾ।
ਤੜਕੇ ਵਾਲੇ ਚਾਵਲ ਹਾਂ ਬਹੁਤ ਵਧੀਆ ਲੱਗਦੇ ਆ।
ਹਣੇ ਨੀ ਆਉਂਦੇ।
ਹਮ ਇਹ ਤੋਂ ਬਹੁਤ ਆਸਾਨ ਚੀਜ਼ ਐ।
ਅੱਛਾ, ਚਲੋ ਮੈਨੂੰ ਇੱਦਾਂ ਕਰੋ ਇਹਦੀ ਨਾ ਰੈਸਪੀ ਲਿਖਾ ਦੋ ਮੈਂ ਲਿਖ ਲੈਣੀ ਆ ਨਾਲੇ ਅੱਗੇ ਲਈ ਮੈਨੂੰ ਈਜ਼ੀ ਹੋਜੂਗਾ ਬਣਾਉਣੀ ਹੋਊਗੀ। ਜਦ ਮੈਂ ਯਾਦ ਰੱਖੂੰਗੀ ਚ ਮੈਂ ਪੜ੍ਹ ਕੇ ਤੇ ਬਣਾ ਲਿਆ ਕਰੂਗੀ ਜਦੋਂ ਮੇਰਾ ਮਨ ਕਰਿਆ ਕਰੂਗਾ। ਨਹੀਂ ਤੇ ਮੈਨੂੰ ਬਾਹਰੋਂ ਮੰਗਾਉਣੇ ਪੈਂਦੇ ਆ।
ਹੋਕੇ।
ਹਾਂਜੀ।
ਚੋਲਾਂ ਦੀ ਰੈਸਪੀ ਤਾਂ ਬਹੁਤ ਈਜ਼ੀ ਆ। ਤੁਹਾਨੂੰ ਦੱਸ ਦਾ ਸਿਰੀ ਚੌਲ ਮਤਲਬ ਕਿ ਜਿਵੇਂ ਕਿ ਇੱਕ ਕੋਲੀ ਚੌਲ ਲਏ ਆ।
ਠੀਕ ਆ।
ਪਹਿਲਾਂ ਸਭ ਤੋਂ ਪਹਿਲਾਂ ਤਾਂ ਚੌਲਾਂ ਨੂੰ ਛੱਡੋ ਪਹਿਲਾਂ ਤੜਕਾ ਤਿਆਰ ਕਰੋ‌ ਤੁਸੀਂ ਲੰਮੇ-ਲੰਮੇ ਪਿਆਜ ਕੱਟੋ।
ਇਹਨਾਂ ਦੇ ਵਿੱਚ ਮਤਲਬ ਕੀ ਜੇ ਆਪਾਂ ਆਲੂ ਵੀ ਪਾਉਂਦੇ ਕਈ ਕੁਛ ਵੀ ਪਾਉਂਦੇ ਮਟਰ ਵੀ ਆਉਂਦੇ ਆ। ਪਰ ਤੁਸੀਂ ਕਿੱਦਾਂ ਦੇ ਬਣਾਉਣੇ ਏ ਦੱਸੋ।
ਮੈਂ ਉਹ ਤੜਕੇ ਵਾਲੇ ਬਣਾਉਣੇ ਸੀ। ਜਿਹੜੇ ਨਿਊਟਰੀ ਪਾ ਕੇ ਬਣਾਏ ਪਏ ਆ‌। ਵੜੀਆਂ ਪਾ ਕੇ।
ਨਿਊਟਰੀ ਪਾ ਕੇ ਓਕੇ। ਉਹ ਨਾ ਲੰਮੇ-ਲੰਮੇ ਪਿਆਜ ਕੱਟਿਓ। ਫਿਰ ਉਹਨਾਂ ਨੂੰ ਹਲਕੇ ਬਰਾਊਨ ਹੋਣ ਤੱਕ ਭੁੰਨਿਓ, ਕੜਾਹੀ 'ਚ ਤੇਲ ਚੜਾ ਕੇ ਪਤੀਲੇ ਕੇਸ਼ ਚ ਜਾਂ ਕੜਾਹੀ 'ਚ ਤੇ ਹਲਕੇ ਬਰਾਊਨ ਹੋਣ ਤੱਕ ਭੁੰਨ ਲਿਓ ਗੰਢਿਆਂ ਨੂੰ, ਉਸ ਤੋਂ ਬਾਅਦ ਵਿੱਚ ਕੌਲੀ ਚੌਲ ਲਏ ਆਪਾਂ ਤੇ ਕੋਲੀ, ਦੋ ਕੌਲੀਆਂ ਦੇ ਵਿੱਚ ਪਾਣੀ ਪਾਉਣ ਆਲਾ ਜਦੋਂ ਗਰਮ ਹੋ ਗਿਆ ਪਾਣੀ, ਫੇਰ ਉਹਨਾਂ ਦੇ ਵਿੱਚ ਚੰਗੀ ਤਰ੍ਹਾਂ ਵਾਸ਼ ਕਰਕੇ ਚੌਲ ਧੋ ਕੇ ਫਿਰ ਉਹਨਾਂ ਨੂੰ ਵਿੱਚ ਪਾ ਕੇ ਤੇ ਕੁੱਕਰ ਬੰਦ ਕਰ ਦੇਣਾ ਵਾ।
ਠੀਕ ਐ।
ਫੇਰ ਉਹਨਾਂ ਨੂੰ ਮਤਲਬ ਕਿ ਦੋ ਸੀਟੀਆਂ ਆਉਣ ਤੱਕ ਤੁਸੀਂ ਪਕਾਉਣਾ ਵਾ। ਜਦ ਦੋ ਸੀਟੀਆਂ ਆ ਗਈਆਂ। ਫਿਰ ਉਹਨਾਂ ਨੂੰ ਕੁਛ ਟਾਈਮ ਲਈ ਗੈਸ ਬੰਦ ਕਰ ਦੇਣਾ ਵਾ। ਫਿਰ ਕੁਛ ਟਾਈਮ ਬਾਅਦ ਪੰਜ ਜਾਂ ਦਸ ਮਿੰਟ ਬਾਅਦ ਕੁੱਕਰ ਨੂੰ ਖੋਲਣਾ ਵਾ। ਫੇਰ ਬਹੁਤ ਵਧੀਆ ਤਿਆਰ ਹੋਣਗੇ। ਹਾਂ ਸੱਚ ਸੋਰੀ ਤਹਾਨੂੰ ਮੈਂ ਨਿਊਟਰੀ ਦਾ ਦੱਸਿਆ ਨੀ ਕਿੱਦਾਂ ਪਾਉਣੀ ਸੀਗੀ। ਹਾਂ ਨਿਊ ਤੁਸੀਂ-ਤੁਸੀਂ ਖਾਸ ਨਿਊਟਰੀ ਆਲੇ ਬਣਾਉਣੇ ਸੀ ਨਾ। ਨਿਊਟਰੀ ਤੁਹਾਨੂੰ ਦੱਸਿਆ ਨੀ ਜੇ ਤੁਸੀਂ ਤੜਕਾ ਭੁਨੋਗੇ ਨਾ ਹਲਕੇ ਬਰਾਊਨ ਹੋਣ ਤੱਕ ਪਿਆਜ ਭੁਜ ਜਾਣਗੇ। ਫਿਰ ਵੇਖਿਆ ਜਿੰਨੀ ਵੀ ਤੁਸੀਂ ਨਿਊਟਰੀ ਆ। ਦੇ ਸਵਾਦ ਟੇਸਟ ਅਨੁਸਾਰ ਪਾਉਣਾ ਚਾਹੁੰਦੇ ਹੋ, ਓਨੀ ਨਿਊਟਰੀ ਵਿੱਚ ਚੁਪਾ ਕੇ ਤੜਕੇ ਦੇ ਵਿੱਚ ਹੀ ਭੁੰਨ ਲੈਣੀ ਆ। ਤੇ ਵਿੱਚ ਨਮਕ ਵੀ ਜ਼ਰੂਰ ਪਾਇਓ। ਨਮਕ ਅਗਰ ਮਿਰਚ ਪਾਣਾ ਚਾਹੁੰਦੇ ਹੋ ਮਿਰਚ ਵੀ ਪਾ ਸਕਦੇ ਹੋ, ਜੀਰਾ ਵੀ ਪਾਇਓ। ਤੇ ਏਦਾਂ ਕਰਕੇ ਜਦੋਂ ਭੁਜ ਜਾਣਗੇ। ਫਿਰ ਉਹ ਚ ਪਾਣੀ ਪਾ ਕੇ ਦੋ ਕੋਲੀਆ ਫਿਰ ਇੱਕ ਕੋਲੀ ਧੋ ਕੇ ਚੌਲ ਵਿੱਚ ਪਾ ਕੇ, ਚੰਗੀ ਤਰ੍ਹਾਂ ਹਿਲਾ ਕੇ ਫੇਰ ਕੁੱਕਰ ਮਤਲਬ ਕੇ ਬੰਦ ਕਰਨਾ ਵਾ, ਫੇਰ ਦੋ ਛੀਟਿਆਂ ਤੱਕ ਉਹਨਾਂ ਨੂੰ ਪਕਾਉਣਾ ਵਾ।
ਠੀਕ ਆ ਕਈ ਵਾਰ ਹੁੰਦਾ ਜਿਹੜੇ ਮੈਂ ਚੌਲ ਬਣਾਏ ਨਾ। ਉਹ ਚ ਪਾਣੀ-ਪਾਣੀ ਜਿਹਾ ਰਹਿ ਜਾਂਦਾ।
ਨਹੀਂ ਅਗਰ ਦੋ ਸੀਟੀਆਂ ਤੁਸੀਂ ਚਲਾਓਗੇ ਨਾ। ਤੇ ਫੇਰ ਨਹੀਂ ਪਾਣੀ ਰਹੋਗਾ।
ਠੀਕ ਏ।
ਦੋ ਸੀਟੀਆਂ ਚਲਾਉਣ ਤੋਂ ਬਾਅਦ ਫਿਰ ਗੈਸ ਬੰਦ ਕਰਨਾ ਵਾ। ਘੱਟੋ-ਘੱਟ ਤੁਸੀਂ ਦਸ ਮਿੰਟ ਤੱਕ ਕੁੱਕਰ ਬੰਦ ਹੀ ਰਹਿਣ ਦੇਣਾ ਵਾ। ਕਿ ਜਿਹੜੀ ਉਹਦੇ ਭਾਫ਼ ਹੋਓਗੀ ਕੁੱਕਰ ਦੀ ਉਹਨਾ ਨੂੰ ਚੌਲਾ ਨੂੰ ਸੈੱਟ ਕਰ ਦੇਗੀ।
ਠੀਕ ਆ।
ਹਾਂਜੀ ਦਸ ਮਿੰਟ ਬਾਅਦ ਜਦ ਤੁਸੀਂ ਕੁੱਕਰ ਖੋਲੋਗੇ। ਪਰ ਤੁਹਾਡਾ ਚੌਲ ਮਤਲਬ ਕਿ ਚੁਹਾਡੇ- ਤੁਹਾਡੇ ਚੌਲਗੇ ਇਕੱਲੇ- ਇਕੱਲੇ ਵੀ।
ਠੀਕ ਆ ਜੇ ਮਟਰ 'ਚ ਜਿਹੜੇ ਆ ਮਟਰਾਂ ਵਾਲੇ ਤਾਲੂ ਵਾਲੇ ਚੋਲ ਉਹਵੀ ਏਦਾਂ ਹੀ ਬਣਦੇ ਆਹ ਸੇਮ ਹੈ ਤਰੀਕੇ ਨਾਲ।
ਮਟਰ ਪਾ ਕੇ ਵੀ ਹਾਂਜੀ ਸੇਮ ਹੀ ਹੋਜੂਗਾ। ਬਸ ਨਿਊਟਰੀ ਦੀ ਜਗ੍ਹਾ ਤੁਸੀਂ ਨਿਊਟਰੀ ਦੀ ਜਗ੍ਹਾ ਤੁਸੀਂ ਮਟਰ ਤੇ ਆਲੂ ਐਡ ਕਰ ਲਿਓ, ਅਗਰ ਨਿਊਟਰੀ ਪਾਉਣਾ ਚਾਹੁੰਦੇ ਓ ਵਿੱਚ ਸਭ ਮਿਕਸ ਹੋ ਜਾਂਦਾ ਬਰਿਆਨੀ ਤਿਆਰ ਹੋ ਜਾਵੇ ਜ
ਵਿੱਚ ਫਿਰ ਖੜ੍ਹੇ ਮਸਾਲੇ ਵੀ ਪਾ ਲਿਓ ਚੋਲਾ ਦੇ। ਵਗੈਰਾ ਮਤਲਬ ਸੇਮ ਪ੍ਰੋਸੀਜਰ ਹੁੰਦਾ ਵਿੱਚ ਨਿਊਟਰੀ ਪਾ ਕੇ ਵੀ। ਆਲੂ ਪਾਲਾ ਗੇ ਕੁੱਛ ਸਬਜ਼ੀਆਂ ਵਿੱਚ ਪਾ ਕੇ ਬਣਾਵਾਂਗੇ, ਹਲਦੀ ਪਾ ਕੇ ਐ ਵਗੈਰਾ ਖੜੇ ਮਸਾਲੇ ਪਾ ਕਿ ਵੀ ਮਿਰਚ ਮਸਾਲਾ ਪੂਰੀ ਤਰ੍ਹਾਂ ਦਾ ਪਾ ਬਣਾਓਗੇ ਤੇ ਆਪਣੀ ਵੈਜੀ ਬਰਿਆਨੀ ਤਿਆਰ ਹੋ ਜਾਏਗੀ।
ਠੀਕ ਆ, ਹੋਰ ਦੱਸੋ, ਤੁਹਾਡੇ ਸਿਲਾਈ ਦਾ ਕੰਮ ਕਿਵੇਂ ਚੱਲਦਾ।
ਸਿਲਾਈ ਦਾ ਕੰਮ ਬਹੁਤ ਵਧੀਆ ਚੱਲਦਾ ਵਾ। ਬੱਸ ਨਾਲ-ਨਾਲ ਇੰਜੋਏ ਦੇ ਲਈ ਪਾਕਿਸਤਾਨੀ ਡਰਾਮੇ ਦੇਖ ਲਈਦੇ ਆ। ਮੂਵੀ ਕਦੇ-ਕਦੇ ਦੇਖ ਲਈਦੀ ਟਾਈਮ ਜੇ
ਠੀਕ ਆ, ਚਲੋ ਵਧੀਆ ਆ ਓਕੇ, ਮਨੋਰੰਜਨ ਵੀ ਹੋਣਾ ਜ਼ਿੰਦਗੀ 'ਚ' ਬਹੁਤ ਜ਼ਰੂਰੀ ਹੁੰਦਾ।
ਹਾਂਜੀ-ਹਾਂਜੀ।
ਹੋਰ ਸੁਣਾਓ ਕਿਤੇ ਘੁੰਮਣ ਲਈ ਗਏ ਜਾਂ ਨਹੀਂ ਹਜੇ ਤੱਕ।
ਨਹੀਂ ਬਹੁਤ ਜਿਆਦਾ ਗਰਮੀ ਆ ਘੁੰਮਣ ਦੇ ਲਈ ਨੀ ਕਿਤੇ ਵੀ ਗਏ।
ਹਾਂ ਸਾਡੇ ਵੀ ਬਹੁਤ ਗਰਮੀ ਆ ਮੀਂਹ ਨੀ ਆ ਹੁੰਦਾ ਕਈ ਦਿਨਾਂ ਤੋਂ ਇੰਨੀ ਜ਼ਿਆਦਾ ਗਰਮੀ ਵੱਧਦੀ ਜਾ ਰਹੀ ਐ।
ਹਾਂਜੀ, ਗਰਮੀ ਤਾਂ ਬਹੁਤ ਜਿਆਦਾ ਵਾ ਉਨਤਾਲੀ ਡਿਗਰੀ ਸੈਲਸੀਅਸ ਤੱਕ ਟੈਂਪਰੇਚਰ ਜਾਣ ਡਿਹਾ ਬਹੁਤ ਜ਼ਿਆਦਾ ਗਰਮੀਂ ਆ।
ਠੀਕ ਐ ਚਲੋ ਫਿਰ ਲਾਉਣੀ ਮੈਂ ਕਾਲ ਤੁਹਾਨੂੰ।